ਮੈਂ ਦੇਖਾਂ, ਮੀਂਹ ਬੜੀ ਤੇਜ਼ ਹੋ ਗਿਆ।
ਹੋਰ, ਕੀ ਹਾਲ ਚਾਲ ਨੇ?
ਵਧੀਆ ਜੀ ਵਧੀਆ, ਤੁਸੀਂ ਸੁਣਾਓ?
ਵਧੀਆ।
ਕੀ ਕਰਦੇ ਪਏ ਸੀ।
ਖਾ ਲਈ ਰੋਟੀ?
ਕੀ, ਬਣਾਇਆ?
ਅਸੀਂ ਬਣਾਏ ਨੇ ਛੋਲੇ, ਕਾਲੇ
੍ ਛੋਲੇ।
ਕਾਲੇ ਛੋਲੇ, ਬਣਾਏ ਨੇ।
ਸਵੇਰੇ ਸਵੇਰੇਲੂ ਦੇ ਪਰੌਠੇ ਇੱਥੇ ਵੀ ਸਵੇਰੇ ਸਰੇ ਆਲੂ ਦੇ ਪਰੌਠੇ ਬਣਾ ਰਹੇ ਸੀ
ਅੱਛਾ- ਅੱਛਾ। ਹੁਣ ਤੇ ਭਾਰੀ ਜਿਹਾ ਲੱਗਦੇ ਨੇ, ਗਰਮੀ ਚ ਖਾਣ ਦਾ ਨੀ ਦਿਲ ਕਰਦਾ ਰੋਟੀ। ਪਾਣੀ, ਪੀਣੀ ਪੀ -ਪੀ ਕੇ ਹੋ ਜਾਂਦਾ, ਢਿੱਡ ਭਾ
ਪਾਣੀ ਪੀ ਪੀ ਢਿੱਡ ਜਿੱਥੇ ਜਾਓ ਉਥੇ ਛਬੀਲਾਂ ਲਗੀਆਂ ਹੁੰਦੀਆਂ ਰਾਹ ਚ
ਹਾਂ।
ਕਦੀ ਜਲ ਜੀਰੇ ਦੀਆਂ, ਕਦੀ ਆਪਣੇ ਪਿੰਡ ਵੀ ਲਾਈ ਹੋਈਆਂ ਸਨ, ਜਲ ਜੀਰੇ ਦੀਆਂ।
ਹਾਂ।
ਪਰਸ ਲਾਈ ਹੋਈ ਸੀ
ਪਤਾ ਨੀ ਸਾਨੂੰ ਤੇ ਨਾ ਪ੍ਰਭਜੋਤ ਲਿਆਂਦਾ ਏ
ਹਮ -ਹਮ ਉਹ ਸੇਵਾ ਮੰਗਣ ਸੇਵਾ ਮੰਗਣ ਆ ਜਾਂਦੇ ਨੇ।
ਹਾਂ ਉਂਝ ਫੇਰ ਫੜਾ ਹੀ ਦਾ ਉੱਥੇ ਪੈਸੇ।
ਹਾਂ ਮੈਂ ਕਿਹਾ ਵੀ ਸ ਸਾਈ ਲਾ ਜਾਂਦਾ ਜਾਂ ਕਈ ਵਾਰ। ਕਹਿੰ ਸੇਵਾ ਮੈਂ ਤੈਨੂੰ ਉੱਥੇ ਫੜਾ ਦਦਾ ਉਥੇ ਫੜਾ ਕੇ ਫਿਰ ਅਧਾ ਘੰਟਾ ਸੇਵਾ ਸਵਾ ਭੱਜ ਜਾਂਦਾ ਮੈਂ ਵੀ।
ਨਹੀਂ ਜਿਵੇਂ ਨਿਆਣੇ ਨਿਆਣੇ ਜਾਂਦੇ ਬੋਤਲਾਂ ਮੰਗ ਲਈ ਦੀਆਂ ਨੇ। ਹਾ
ਹਹ ਦੱਬ ਦਬਾ ਨਾ ਗਲੀ ਚ ਕ ਲੈ ਕੇ ਆਓ ਨੀ ਤੇ ਤੁਹਾਡੀ ਮੈਡਮ ਆ ਟਿਊਸ਼ਨ ਪੜਾਉਂਦੇ ਹੋ
ਹਾਂ ਸਾਰੇ ਫਿਰ ਡਰਦੇ ਨੇ ਮੇਰੇ ਤੋਂ
ਹਾਂ ਅੰਜਲੀ ਕੋਈ ਡਰਦੀ ਕੋਣੀ ਗਲੀ ਜੀ
ਨਾ ਨਾ ਇੱਥੇ ਤੇ ਸਾਰੇ
ਇਹਨੂੰ ਕੋਈ ਹੈ ਡਰਦੀ ਕੋਈ ਨੀ ਤ ਹੁਣ ਨਿਆਣੀ ਜੀ ਤਾਂ ਹੈਗੀ ਖੁਦਾ
ਹਾਂ ਮੈਂ ਤੇ ਇੱਕ ਬੋਲ ਤੇ ਮੈਂ ਕਹਾਂਗੀ ਨਾ ਇੱਥੇ ਟੁਰ ਜਾ ਤੇ ਇੱਥੇ ਟੁਰ ਜਾਣਗੇ
ਸਾਲ ਤਾਂ ਪਧਵਾ ਹੋਣਾ ਚਾਹੀਦਾ ਗਲੀ ਚ ਇੱਕ ਬੰਦੇ ਦਾ ਤੇ
ਹੋਰ ਕੀ
ਹਮ
ਕੋਈ ਫੇਿਰ ਘਰੇ ਤੰਗ ਕਰਦਾ ਹੁੰਦਾ ਫੇਿਰ ਮੈਂ ਇਹਨੂੰ ਆਖਣਗੇ ਵੀ ਇਹਨੂੰ ਸਮਝਾਈਆਂ ਆ ਕੇ
ਸਹੀ ਗੱਲ ਜ ਕਿੰਨੀ ਕਲਾਸਾਂ ਪੜਾਂਦੇ ਹੋ
ਮੈਂ ਨੌਵੀਂ ਤੱਕ ਹੈਗਾ
ਚਨਮੀ ਤੱਕੇ
ਹਾਂ
ਤਾਂਹੀ ਹੈ ਮ ਵਿਹਲੇ ਨਾਲ ਤੇ ਬੰਦਾ ਹੀ ਲੱਗਗੇ ਰੇਂਦਾ
ਪੇਲੇ ਨਾਲੋਂ ਵਧੀਆ ਆਪਣੇ ਆਪ ਆਪਣੇ ਜੋਗੇ ਤੇ ਪੈਸੇ ਆ ਹੀ ਜਾਂਦੇ ਨੇ
ਹਣਾ ਕਨ ਨੂੰ ਨਵਾਂ ਸਾਧਨ ਲੱਭਵਾਦੇ ਚ ਲੱਗੇ ਰਹਿੰਦੇ ਨੇ
ਹਾਂ ਠੀਕ ਹੈ ਵੀ
ਉਹਨੇ ਪਤਾ ਨੀ ਕਿ ਲਲਾ ਕੇਹਿੰਦੇ ਸੀ ਗਿਆਰਾਂ ਸੌ ਰੁਪਏ ਆ ਨਾ ਹਿੰਦੀ ਚ ਪਤਾ ਨ ਕੀ ਕਰਨਾ ਸੀ ਉਹਦੇ ਚ
ਆਹੋ ਆਹੋ ਡੀਓ ਸੁਣੇਗੀ ਹਾਂ
ਉਹ ਮੇਰੇੂੰ ਕਹਿੰਦੀ ਮੇਰੀ ਟਾਈਪਿੰਗ ਮ ਪੰਜਾਬੀ ਚ ਕਰਦੇ ਕਿਵੇਂ ਕਰੇਗਾ ਮੈਂ ਕਰ ਲਿਆ ਆਪ ਹੀ ਸੁਨਵਾ ਵੀ ਨੀ ਆਂਦਾ ਕਰਨਾ
ਆਹ ਏ ਬੀ ਸੀ ਤੋਂ ਲੈ ਕੇ ਪੰਜਾਬੀ ਐਰੋ ਵਾਲਾ ਨਾ ਉਹਦੇ ਨਾਲ ਠੀਕ ਰਹਿੰਦਾ ਕੰਮ
ਹਮ ਉਹੀ ਮੈਂ ਕਿਹਾ ਸੀ ਕਹਿ ਸੀ ਤੂੰ ਵੀ ਕਰ ਲਈ ਗਿਆਰਾਂ ਸੌ ਰੁਪਇਆ ਆਏਗਾ ਕਿੰ ਕੀ ਕਰ ਮੈ ਇੰਨਾ ਟਾਈਮਹਨੇ ਆ ਕਰਗਾ ਮ ਫੋਨ ਨਾਲ ਫਿਰ ਇੰਨਾ ਟਮ ਨਹੀਂ ਲੱਗਦਾ ਕਰਨ ਦਾ
ਚਲੋ ਟਪਿੰਗ ਵੇਲੇ ਆਪਾਂ ਪੰਜ ਵਜੇ ਫੋਨ ਚਲਾਉਂਦੇ ਆਾਂ
ਫਿਰ ਇੰਨਾ ਟਾਈਮ ਲਗਦਾ ਫੋਨ ਚਲਾਉਾਨ ਔ ਇ ਇਹਦੇ 'ਚ ਨਹੀਂ ਫੋਨ ਚਲਾਣਾ ਔਰ ਇਦਾ ਚਲਾਣਾ ਬਹੁਤ ਫਰਕ ਹੈ ਨਾ
ਸਾਡੇ ਵਰਗੇ ਵੇਲੇ ਨੇ ਅਸੀਂ ਕਰ ਲਾਂਗੇ
ਹਾਂ ਵੇਲੇ ਕਰ ਲੈਣੇ ਸਹੀ ਗੱਲ ਹੈ ਉਹ ਗੁੰਮਟੀ ਵਾਲੀ ਸ਼ਰਮਾਂਦੀ ਬੜਾ ਹੈ
ਆਹੋ ਮੈਨੂੰ ਆਹਿੰਦੀ ਸੀ ਆਹਿੰਦੀਹ ਪੈਨਸ਼ ਕਰ ਲਈਦੀ ਮੈਂ ਕੀ ਕਰਾਂਗੀ ਗੱਲਾਂ ਉਹ ਨਾਲ
ਆਹੋਹੀ ਮੈਂ ਵੀ ਮੈਂ ਵੀ ਮਨਾ ਕਰਦਾ ਮੈਂ ਉਹਦੇ ਨਾਲ ਕੀ ਗੱਲ ਕਰਾਂ ਮੈਨੂੰ ਗੱਲ ਇਹੀ ਹੀ ਹੁਣ ਕਰਨੀ ਏ
ਆਹੋ ਤੇ ਕੋਈ ਇਹ ਨਾ ਮਤਲਬ ਜਾਦਾ ਜਾਣਦਾ ਹੋਵੇ ਗੱਲਾਂ ਬਾਤ
ਆਹ ਆਣ ਰ ਕਰਰੇ ਮੈਂ ਮ ਕਹਿੰਦੀ ਕਰਲਾ ਕਰਲਾ ਗੱਲ ਮੈਂ ਕਿਹਾ ਮੈਂ ਨੀ ਕਰਦਾ, ਮੈਂ ਕੋਮਲ ਨੂੰ ਨਾਲ ਕਰ ਲਾਂਗਾ ਬਸ ਹੋਰ ਕਿਦੇ ਨਾਲ ਕਰਾਂਗਾ, ਮੈਂ ਕੋਮਲ ਹੋਈ ਪ੍ਰਭਜੋਤ ਮੈਂ ਪ੍ਰਭਜੋਤ ਨੂੰ ਲੱਗਾ ਕਰਾਂਗਾ, ਸੋਹਣ ਤਾਂ ਚੱਲ ਗੁਰਵੰਸ਼ ਵੇਖ ਲਾਂ ਗਣ ਕਰਕੇ ਗੋਰੀ ਤੂੰ ਦਾ ਨੰਬਰ ਮੰਗ ਲਾਂਗਾ ਗੌਰੀ ਤੁੰਦਾ ਨੰਬਰ ਮੰਗ ਲਵਾਂਗਾ ਹ ਅੱਛਾ ਤਾਇਓ ਮੰਮੀ ਨੂੰ ਕਹਿੰਦੀ ਵੀ ਸੀ ਮੰਮੀ ਗੋਰੀ ਦੇ ਨਾ ਬਰਥ ਡੇਅ ਆ ਮਿੱਠੇ ਪੱਚ ਲਾਉਂਦੀ ਵੀ ਸੀ। ਕਿ ਨਾ ਕੋਮਲ ਦੇ ਨਾਲ ਬਰਡੇ ਆ ਰਿਹਾ ਉੱਥੇ ਜਾਣਾ ਪੰਜੋਕੜਾ ਸਾਹਿਬ।
ਮੈਂ ਤੇ ਆਪ ਅੱਜ ਪਰਮਿਸ਼ਨ ਲਿੱਤੀ ਹੈ।
ਜਾਣਾ ਕਿੰਦਾ ਤੇ ਫੇਰ ਸਵੇਰੇ
ਬਸ ਤੇ
ਅ ਬਸ ਤੇ ਹੋ ਗਈ
ਹੋਰ,
ਆਜੀ ਅਸੀਂ ਗੋਰੀ ਤੇ ਪਾਪਾ ਕਹਿੰਦੇ ਕਾਲ ਕਰੇਗਾ।
ਫਿਰ ਗੋਰੀਆਂ ਆਦੀ ਸੀ, ਫਿਰ ਸਹੇਲੀਆਂ ਦਾ ਮਜ਼ਾ ਥੋੜੀ ਰਿਹਾ ਜਾਂਦਾ, ਕੋਈ ਫਿਰ
ਉਹ ਤੇ ਹੈਗਾ, ਫਿਰ ਪਾਪਾ ਹਾਂ ਫਿਰ ਉਹਦੇ ਪਾਪਾ ਆਣਗੇ, ਫਿਰ ਹੋ ਜਾਂਦਾ ਪ੍ਰਾਈਵੇਸੀ ਮਿਲਦੀ ਹੈ ਨਾ।
ਹਾਂ ਫੇਰ ਉਹ ਫਿਰ ਗੱਲਾਂ ਬਾਤਾਂ ਨਾਲ ਇੰਜੋਏ ਜਾਂ ਨੀ ਕਰਨਾ ਪੈਂਦਾ, ਉਹ ਬਣਦਾ ਨੀ ਕੰਮ ਬੜਾ ਜਿਹਾ।
ਹਾਂ, ਫਿਰ ਸਵੇਰੇ-ਸਵੇਰੇ-ਸਵੇਰੇ ਚਲੇ ਇੱਥੋਂ ਜਾ ਕਿ ਨੌ ਦਸ ਵਜੇ ਨਿਕਲ ਇੱਥੋਂ ਨੌ ਦਸ ਵਜੇ ਨਿਕਲ ਜਾਣਾ।
ਦਸ ਵਜੇ ਨਿਕਲਣਾ, ਇੱਥੇ ਪਹ ਇੱਥੇ ਤੇ ਆਏ।
ਆਹ ਥੇ ਰੈਮਬਾਲ ਦੁੱਗੀ ਜਾ ਕੇ ਹੋ,
ਤੇ ਘੁੰਮ, ਘੁੰਮ ਕੇ ਗੁਰਦੁਆਰਾ ਜਾ ਕੇ ਲੰਗਰ ਲੂੰਗਰ ਖਾ ਕੇ ਘਰੇ
ਹਾਂ ਮੈਂ ਕਿਹਾ ਖਵਾ ਪਿਆ ਦਾਂਗੇ ਤੁਹਾਨੂੰ, ਹੋਰ ਦੱਸ?
ਹਾਂ ਫਿਰ ਮੇਰੀ ਪਾਰਟੀ ਚਲਾ ਤੇ ਸਹੇਲੀਆਂ ਦੀ ਪਾਰਟੀ ਹੋ ਗਈ, ਫਿਰ ਮੈਨੂੰ ਪਾਰਟੀ
ਤੇਰੀ ਪਾਰਟੀ ਵੀ ਦੇ ਦਾਂਗੇ, ਕੁਝ ਹੋਰ ਪੈਸੇ ਇਕੱਠੇ ਹੋ ਜਾਣ
ਹਾਂ ਸਹੀ ਗੱਲ ਹੋਰ ਪੈਸੇ ਕਿੱਤੇੇ ਜੀ, ਸਹੀ ਗੱਲ ਫੇਰ ਕਿਹਦਾਂ ਚੱਲਾਂਗੇ ਹੋਰ ਸਾਰੇ ਕੋਂਟੀ ਬਿਊਟ ਹਾਂ ਅਮੀਰ ਬਣ ਜਾਣਗੇ, ਜੋ ਪੈਸੇ ਸਾਰੇ ਖਰਚੋਗੇ ਫੇਰ ਗਰੀਬ ਬਣ ਜਾਣੇ।
ਫੇਰ ਗ਼ਰੀਬ ਝੱਟ ਗ਼ਰੀਬ ਹੋ ਜਾਣਾ।
ਇਹ ਸਾਰੀ ਠੀਕ ਇਹ ਤੇ ਗੱਲ ਇਥੋਂ ਦੀ ਮੰਨ ਬੰਦਾ ਨਾ ਮਹੀਨੇ ਦੇ ਹਿਸਾਬ ਸਹੀ ਗੱਲ ਪੈਸੇ ਕਿੱਥੇ ਆਦੇ ਨੇ ਆਪਾਂ, ਆਪਣੇ ਆਪ ਨੂੰ ਅਮੀਰ ਸਮਝਦੇ ਹਾਂ। ਫੇਰ ਸਾਨੂੰ ਪਾਣੀ ਵੀ ਖਾਰਾ ਲੱਗਦਾ ਨਾ,
ਹੋਰ ਕੀ।
ਫੇਰ ਮਤਲਬ ਸਦਾ ਕੋਕ ਲਿਆਓ ਬਸ,
ਫੇਰ ਤੇ ਬਸ ਏਵੇਂ ਚੱਲੇਗਾ, ਇਹ ਪਾਣੀ ਗੰਦਾ ਹੈ ਹਮਾਰੇ ਲ
ਅੰਜਲੀ ਕੋਈ ਪੈਸਿਆਂ ਨੀ ਉਹ ਕਹੇਗੀ, ਮੈਂ ਸੂਟ ਲੈਣਾ ਮੈਂ ਆ ਲੈਣਾ।
ਮੈਂ ਤੇ ਆਪ ਉੰਝ ਵੀ ਮੈਂ ਆਪਣੇ ਪੈਸੇ ਦੀ ਹੀ ਲੈਂਦੀ ਹਾਂ, ਮੈਂ ਕੱਪੜੇ ਕੱਪੜੇ ਕੋ ਵੀਏ ਮੈਂ ਕਦੇ ਨੀ ਮੈਂ ਇਹਨਾਂ ਤੋਂ ਮੰਗਿਆ ਕਰਦੇ,
ਨੇ ਮੈਂ ਰਿਚਾਰਜ ਕਰਾ ਦਿੰਦਾ, ਵਾ ਵਾਈਫਾਈ ਦਾ ਰਿਚਾਰਜ ਕਰਾ ਦਿੰਦਾ ਵਾ ਬਸ ਸਾਰ ਚੀਜ਼ਾਂ ਕਰ ਦਿੰਦਾ ਮੈਂ ਤੇ,
ਮੈਂ ਉਝ ਮਤਲਬ ਘਰ ਦਾ ਹੀ ਬਣਾਦੀ ਰਹਿੰਦੀ ਹਾਂ ਕੋਈ, ਕਿਸ਼ਤਾ ਭਰ ਕੇ ਮੈਂ ਸੋਫੇ ਲੈ ਲਏ ਸਨ। ਕਮੇਟੀਆਂ ਭਰਦੀ ਦੀਆਂ ਨੇ ਹਾਂ, ਕਮੇਟੀਆਂ ਭਰ ਦੀਆਂ ਨੇ।
ਕੁਛ ਜੋੜ ਕਹਿੰਦੇ ਚ ਫੋਨ ਲਾਦਾ ਹੀ ਫੋਨ ਲਾਦਾ।
ਹਾਂ ਹੁਣ ਮੈਂ ਵੀ ਮਤਲਬ ਕੀ ਸੋਚ ਰਹੀ ਹਾਂ, ਕਿ ਮੇਰਾ ਫੋਨ ਹੋ ਗਿਆ ਖਟਾਰਾ ਜਾ।
ਐਪਲ ਦਾ ਫੋਨ ਐਪਲ ਦਾ ਫੋਨ ਲਉ ਮੈਂ ਤੇ ਹੁਣ
ਐਪਲ ਦਾ ਹੀ ਲੈਣਾ, ਮੈਂ ਹੁਣ ਐਵੇਂ ਤਾਂ ਥੋੜੀ ਲਾਗੀ। ਠੀਕ ਮਿਲ ਜਾਂਦੇ ਤੀਹ ਪੈਂਤੀ ਦਾ ਤੇ ਮਿਲ ਹੀ ਜਾਂਦਾ ਕੋਈ ਨਾ ਕੋਈ ਆ ਫੋਨ ਫੋਰ ਯੂ ਹੈਨਾ,
ਹਾਂ ਇੱਥੇ ਮੈਂ ਲਗਾ ਹੋਇਆ ਵਾਂ,
ਆਹੋ ਮਤਲਬ, ਇਹਨੇ ਪ੍ਰਭ ਨੇ ਵੀ ਇੱਥੇ ਲਿੱਤਾ ਸੀ।
ਹਾਂ ਉਹਨੇ ਤੇ ਫੇਰ ਉਹ ਤੋਂ ਪਹਿਲੇ ਹੀ ਲਤਾ ਸੀ, ਨਾ ਜਦੋਂ ਮੈਂ ਲੱਗਾ ਕੋਨੀ ਸਾ, ਨਹੀਂ ਤੁ ਉਹਨੂੰ ਨਾਲ ਗਿਫਟ ਗੁਫਟ ਵੀ ਦਵਾ ਹਾਂ ਦੋ ਸਾਲ ਹੋ ਗਏ ਨੇ। ਮੈਂ ਵੀ ਬਸ ਸੋਚ ਰਿਆ, ਮੇਰੇ ਪੈਸੇ ਪੂਸੇ ਜੋੜ ਕੇ ਦਸ ਵੀਹ ਹਜ਼ਾਰ ਰੁਪਏ ਦਾ ਦਸ ਵੀਹ ਹਜ਼ਾਰ ਹੋ ਕੇ ਨਾ ਬਾਕੀ ਦੀਆਂ ਕਿਸ਼ਤਾਂ ਕਰਵਾ ਲਾਂ ਗਾ ਜਾ ਮਮੀ ਤੋਂ ਪੈਸੇ ਲੈ ਲਾਂਗਾ ਥੋੜੀ ਅਧਾਰੀ।
ਆਹੋ ਮੈਂ ਆਪ ਵੀ, ਇੱਕ ਵਾਰ ਵੀ ਕੱਠੇ ਕਰ ਲਾ ਜਰਾ, ਥੋੜੇ ਪੈਹੈ ਫੇਰ ਇੱਕ ਵਾਰ
ਮੇ ਕੋਲ ਪੈਸੇ ਹੁੰਦੇ ਨੇ, ਮੇਰੇ ਕੋਲ ਮੇਰੇ ਕੋਲ। ਪੈਸੇ ਹੁਣਦੇ ਨੇ ਮੇਰੇ ਕੋਲ ਨਾ ਮੰਮੀ ਵੀ ਲੈ ਲੈੈਂਦੀ, ਏ ਜਾਂ ਡੈਡੀ ਮੰਗ ਲੈਂਦਾ ਪੈੇਸੇ, ਮੇ ਕੋਲ ਪੈਸ ਹੋਣਗੇ ਨਾ ਜਿਵੀ ਮੇ ਕੋਲ ਦੱਸ ਦੁਪਏ ਹੋਣ ਗੇ ਨਾ ਦਸ ਰੁਪ ਵੀ ਮੰਗ ਲੈਣਗੇ। ਤੂੰ ਦਸ ਰੁਪਏ ਵੀ ਦੇ ਸਾਨੂੰ।
ਮੈਂ ਤੇ ਵਾਪਸ ਲੈ ਲੈਣੀ ਆ।
ਅਹ ਅੰਜਲੀ ਦਾ ਵੀ ਹੈ ਮੈਂ ਮੰਮੀ ਜ ਸੌ ਰੁਪਏ ਲਿੱਤਾ ਤੁਹਾ ਰੋ ਲੱਗ ਜਾਗੀ ਮੈਨੂੰ ਮੇਰੇ ਪਿਆ ਤੇ ਦੋ ਮੇਰੇ ਪੈਸੇ।
ਕਈ ਵਾਰ ਹੁੰਦਾ ਮੈਂ ਕੋਈ ਦਵਾ ਦਵੁ ਦੇਣੀ ਐ ਸਮਾਨ- ਸਮਾਨ ਚੌਖੇ ਪਏ ਹੋਣ ਮੇਰੇ ਕੋਲ। ਉਝ ਬੇ। ਮੈਂ ਮਤਲਬ ਕਿ ਆਪਣਾ ਜ਼ਿਆਦਾ ਕੁਛ ਇਨਾਂ ਤੇ ਖਰੀਦਦੀ ਕੋਇਨੀ। ਫੇਰ ਘਰਦਿਆਂ ਹੀ ਕੁੱਛ ਲਿਆਂਦੀ ਰਹਿੰਨੀ ਆਂ ਮੈਂ।
ਹਮ ਆ ਠੀਕ ਹੁੰਦਾ। ਬੰਦਾ ਈ ਤੇ ਕਰਦੈ। ਇਹ ਖਾਣ ਆਸਤੇ ਪੈਸੇ ਜੋੜਦੀ ਏ ਖਾਹ- ਖੁਹ ਲਏਗੀ, ਕਪੜੇ ਲਿਆਏਗੀ।
ਹਾਂ ਮੇਰਾ ਵੀ ਹੈਗਾ। ਖਾ ਪੀ ਲੈਂਨੀ ਆਾਂ ਵੈਸੇ
ਸੋ ਉਹ, ਅਲੱਗ ਹੋ ਗਈ ਨਾ ਗਲ। ਉਹ ਤੇ ਹੈ। ਓਹ ਤੇ ਮੈਨੂੰ ਪਤਾ ਹੈ ਹੁਣ ਪਰਸੋਂ ਪਾਸਤਾ ਖਾ ਕੇ ਆਇਓ।
ਹਾਂ ਮੈਂ ਦੋ ਮਿੰਟ ਤੋਂ ਪਹਿਲਾਂ ਖਰਚਾ ਦਾਂਗੀ ਸਾਰੇ ਪੈਹੈ।
ਹਾਂ ਅ
ਹਾਂ ਮੇਰਾ ਹੋਣਾ ਚਾਈਦਾ ਮੈਂ ਤੇ ਹੈਗਾ। ਕੋਈ ਵੀ ਮੇਰੇ ਨਾਲ ਜਾਇਗਾ ਖਾਲ ਨਹੀਂ ਆਏਗਾ ਖਾਣ ਤੋਂ ਬਗੈਰ। ਭਾਵੇਂ ਚਾਰ ਸੌ ਦਾ ਬਣੇ, ਭਾਵੇਂ ਪੰਜ ਸੌ ਦਾ ਬਣੇ।
ਅਜਲੀ ਕੇਂਦੀ ਸੀ ਕੇਂਦੀ ਸਨੈਪ ਨਾ ਪਾਇਆ ਕਰ। ਵੰਸ਼ ਵੇਖ ਲੈਂਦਾ ਫੇਰ ਮੂੰਹ ਬਨਦਾ ਹ
ਹੂੰ ਹੂੰ। ਮੈਂ ਜ ਮੈਂ ਵੀ ਕਈ ਵਾਰ ਜਾਂਨਾ ਬਾਰ- ਬੁਰ ਲੈ ਕੇ। ਕਹਿੰਦਾ ਮੈਨੂੰ ਵੀ ਫੋਨ ਕਰ ਦਿੰਦੀ ਏ ਮੇਰੇ ਵਾਸਤੇ ਲੈ ਕੇ ਆਈ।
ਘਰੇ ਤੇ ਮੈਂ ਬੜਾ ਕੱਟ ਲਿਆਨੀ ਆ। ਅੰਜ ਤੇ ਆ ਅੰਜ ਘਰੇ ਵੀ ਬਹੁਤ ਘੱਟ ਖਾਂਨੀ ਆ। ਜਿਵੇਂ ਮੇਰੇ ਨਾਲ ਕੋਈ ਗਿਆ ਏ ਨਾ ਸ਼ਹਿਰ- ਸ਼ੁਰ ਜ ਕੋਈ ਕੰਮ ਗਿਆ ਫੇਰ ਉਹਨੂੰ ਵੀ ਮੈਂ ਖਵਾਣਾ ਪੈਂਦਾ।
ਓਹ ਤੇ ਹੈ।
ਟੈਮ ਖਾ ਲੈਣੀ ਆ ਮੈਂ। ਹੁਣ ਏ ਕੱਲ ਅੰਜਲੀ ਨਾਲ ਹੀ ਖਾਦਾ ਤੇ ਉਸ ਤੋਂ ਪਹਿਲਾਂ ਮੇਰੇ
ਉਹ ਕਿੱਥੇ ਗਏ ਸੀ? ਉਹ ਵਿ ਦੇਸੀ ਕੋਲ ਗਏ ਹੋਏ ਸੀ? ਵੀ ਦੇਸੀ- ਵੀ ਦੇਸੀ ਕੋਲ ਗਏ ਸੀ?
ਹਾਂ ਵੀ ਦੇਸੀ।
ਕਿੰਨੇ ਦਾ ਪਾਸਤਾ ਸੀ ਉਨਾਂ ਦਾ?
ਇੱਕ ਸੌ ਸੱਠ ਦਾ ਪਾਸਤਾ। ਤੇ ਸੋ ਅਹ ਸੋ ਦੀ ਉਹ ਸੀ ਕੋਕ ਸਨ।
ਅੱਛਾ। ਸੋ ਦੀ ਕੋਕ ਤਾਂਈ ਢਾਈ ਸੌ ਰੁਪਏ ਬਿੱਲ ਆਇਆ। ਠੀਕ ਸੀ ਮਸਾਲਾ? ਕੋਕ ਵੀ ਠੀਕ ਸੀ? ਅੱਛਾ ਮੈਂ ਵੀ ਇਨੂੰ ਕਿਹਾ ਸੀ। ਮੈਂ ਇੱਥੇ ਸੱਭਵੈ ਬੜਾ ਸੋਹਾ ਲੱਗਦਾ ਵੀ ਦੇਸੀ ਦਾ ਸੱਭਵੈ। ਮੈਂ ਤੇ ਵੀ ਦੇਸੀ ਦਾ ਸਬਵੈ ਖਾਂਨਾ ਵਾ।
ਕਿਨੇ ਮਿੰਟ ਹੋ ਗਏ ਨੇ ਆਪਣੇਆਂ ਨੂੰ?
ਆਪਣੇ ਹੋ ਗਏ ਨੇ
ਸ਼ਕਰੀਆ ਜੀ
ਅੱਠ ਸਤਾਈ ਹੋਏ ਨੇ ਅਜੇ ਤੇ। ਇਹ ਗੱਲ ਹੈ ਗੱਲ ਕਰਦਾ ਪਤਾ ਨ ਲੱਗਦਾ ਪੰਜ ਦੀ ਨਾਲ ਗੱਲ ਕਰ ਹਜੇ ਵੀ ਮੇਖਾ ਪੰਜ ਮਿੰਟ ਹਜੇ ਵੀ ਦੋ ਮਿੰਟ ਹੈਲੋ। ਹੈਲੋ। ਕੀ ਹੋਯਾ? ਹੈਲੋ ਹੈਲੋ ਹੈਲੋ